ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਬੋਲੋ ਜੀ
ਬਸ ਵਧੀਆ ਤੁਸੀਂ ਸੁਣਾਓ ਅਵਾਜ਼ ਆ ਰਹੀ ਮੇਰੀ ਕੁਛ ਨੀ ਬਸ ਅੱਛਾ ਠੀਕ ਹੈ ਹੋਰ ਬਸ ਵਧੀਆ ਤੁਸੀਂ ਸੁਣਾਓ
ਹੋਰ ਵੈਦਰ ਕਿੱਦਾਂ ਦਾ ਹੋ ਰਿਹਾੱਜ
ਵੈਦਰ ਤਾਂ ਗਰਮੀ ਹੋ ਰਹੀ ਹੈ, ਗਰਮੀ ਹੋ ਰਹੀ ਗਰਮੀ ਬੱਦਲ ਤਾਂ ਹੋਏ ਤੇ ਨਾ ਪਰ ਗਰਮੀ ਹੋਣੀ ਨਹੀਂ ਅੱਜ ਬਰਦਾਸ਼ ਬਰਸਾਤ ਨਹੀਂੀ ਹੋਈ ਹੈ
ਝਾਰੀਨਾ ਚੱਕਰ ਹੀ ਹੈਗਾ ਨਾ
ਬਹੁਤ ਜ਼ਿਆਦਾ ਹੁੰਮਸ ਹੋਈ ਦੀ ਹੈ,
ਹੋਰ ਦੱਸੋ ਹੁਣ ਡਾਇਟ ਡਾਇਟ ਧਿਆਨ ਰੱਖੇੀਿਆ ਥੋੜ੍ਹਾ ਜਿਹਾ ਡਾਇਟ ਮੈਂ ਕਿਹਾ ਡਾਇਟ ਚ ਧਿਆਨ ਰੱਖਿਆ ਡਾਇਟ ਬੜੀਰ ਡਾਇ ਤੁਹਾਨੂੰ ਡਾਇਟ ਬੜੀ ਜ਼ਰੂਰੀ ਹੈ ਡਾਇਟ ਕਰੋ
ਕਰੂੰਗੀ ਕਰੂੰਗੀ ਦੱਸਦਾ ਮੈਨੂੰ ਡਾਇਟ ਪਲਾਨ ਨਾ ਡਾਇਟ ਪਲਾਨ ਚ ਕੀ ਕੀ ਕਰਦੇ ਨੇ
ਦੱਸਦਾ ਬਸ ਮਤਲਬ ਕਿ ਸਵੇਰੇ ਆਪਣਾ ਖਾਣਾ ਹੈ ਫਰੂਟਸ ਖਾ ਲਈਏ ਰ ਸੈਲਡ ਵਗੈਰਾ ਖਾ ਲਈਏ ਜੈਸੇ
ਸਵੇਰੇ
ਹਮ ਸਵੇਰੇ ਸਵੇਰੇ
ਫਿਰ ਉਸ ਤੋਂ ਬਾਅਦ ਦੁਪਹਿਰੇ ਠੀਕ ਹੈ,
ਉਸ ਤੋਂ ਬਾਅਦ ਦੁਪਹਿਰੇ ਤੁਸੀਂ ਚਾਵਲ ਰਾਈਸ ਲੈ ਕੇ ਨਾ ਮਤਲਬ ਚੋਲ ਲੈ ਲਏ ਉਹਦੇ ਚ ਮਤਲਬ ਕਿ ਕੁਛ ਵੀ ਚਿਕਨ ਵਗੈਰਾ ਪਾ ਤਾ ਜਦੋਂ ਚਿਕਨ ਬੁਆਇਲ ਕਰਕੇ ਪਾ ਤਾ ਜਾਂ ਪਨੀਰ ਕੱਟ ਕੇ ਪਾਤਾਾ ਵਿੱਚ ਹਰੀ ਸਬਜ਼ੀਆਂ ਪਾਤੀਆਂ ਸ਼ਿਮਲਾ ਮਿਰਚ ਪਾਤੀ ਟਮਾਟਰ ਪਾ ਤੇ ਪਿਆਜ਼ ਪਾ ਤੇ ਵਿੱਚ ਹਨਾ
ਅੱਛਾ
ਤੇ ਉਹਨੂੰ ਥੋੜਾ ਕੰਜਿਊਮ ਕਰ ਲੋ
ਠੀਕ ਏ
ਠੀਕ ਹੈ ਨਾ ਤੇ ਹੋਰ ਆਪਣਾ ਕਿੰਨਾ ਬੋਡੀ ਵੇਟ ਕਿੰਨਾ ਹੋ ਗਿਆ ਆਪਣਾ
ਮੇਰਾ ਤੇਟ ਦੇ ਆਸ ਪਾਸ ਹੋਣਾ ਬਾਾਹਟ ਤੇਂਟ
ਤੇ ਤੁਸੀਂ ਚਾਹੁੰਦੇ ਕਿੰਨਾ ਕਿੰਨਾ ਕਰਨਾ ਚਾਹੁੰਦੇ ਹੋ
ਕਮ ਸੇ ਕਮ ਪਚਵੰਜਾ ਛਪੰਜਾ ਤੋਂ ਹੋ ਹੀ ਰਏ
ਕੋਈ ਨੀ ਹੋਜਗਾ ਟੈਂਸ਼ਨ ਲੈ ਬਸ ਡਾਇਟ ਤੇ ਥੋੜ੍ਹਾ ਫੋਕਸ ਰੱਖੋ
ਠੀਕ ਹੈ ਦੱਸ ਦੋ ਨਾ ਡਾਇਟ ਸ ਖਾਣਾ ਕੀ ਕੀ ਹੈ
ਹਾਂ ਹਾਂ ਬਸ ਉਓਹੀ ਤੁਹਾਨੂੰ ਲੰਚ ਦੱਸਦਾ ਤੇ ਆਪਣਾ ਉਸ ਤੋਂ ਬਾਅਦ ਕੀਮਿੰਗ ਜ ਵਿੱਚ ਹੋਏ ਤੁਹਾਨੂੰ ਕੁਛ ਖਾਣ ਦਾ ਦਿਲ ਕਰੇ
ਹਮ ਅੱਛਾ ਉਹ ਕਾਲੇ ਵਾਲੇ ਛੋਲੇ ਹੈ ਚਟੇ
ਕਾਲੇ ਛੋਲੇ ਖਾ ਲੋ ਚਾਹੇ ਕਾਲੇ ਬਲੈਕ ਛੋਲੇ ਜਿੱਦਾਂ ਬਲੈਕ ਚਣੇ ਲੈ ਲਏ ਆਪਾਂ ਉਹਨੂੰ ਪਾਣੀ ਚ ਭਕਾ ਦੋ, ਉਹ ਉਹਤੇ
ਗਾ ਫ ਨੂੰ
ਰਾਤੀ ਪਕ ਤੇ ਜਿੱਦਾਂ ਸਵੇਰੇ ਆਪਣਾ ਸਵੇਰੇ ਕੱਢ ਲਏ ਸਵੇਰੇ ਕੱਢ ਕੇ ਉਹਦੇ ਚ ਪਿਆਜ਼ ਟਮਾਟਰ ਪਾ ਕੇ ਬਸ ਉਹਨੂੰ ਖਾਓ ਹਾਂਜੀ ਉਬਾਲਣਾੀ ਹੈ ਕੱਚੇ ਖਾਣੇ ਹੈ ਕੱਚੇ ਖਾਣੇ ਘੋੜੇ ਕੱਚੇ ਹੀ ਖਾਂਦੇ ਨੇ
ਅੱਛਾ ਤਾਂਸੀ ਘੋੜੇ ਥੋੜੀ ਦ
ਨਹੀਂ ਤੇ ਘੋੜੇ ਵਰਗਾ ਸਰੀਰ ਘੋੜਾ ਮਤਲਬ ਸਰੀਰ ਤੇ ਉਹੀ ਹੁੰਦਾ ਨਾ
ਹਾਂਜੀ ਹਾਂਜੀ ਅੱਛਾ
ਜਾਣਤ ਦੀ ਆਏਗੀ ਨਾ ਹੁਣ ਉਬਾਲਓ ਜਾਨ ਤੋਂ ਨਿਕਲਦੀ ਸਾਰੀ ਵਿੱਚ ਬਬਾਲ ਕੇ
ਹਾਂ ਇਹ ਤਾਂ ਹੈਗਾ ਸਾਰਾ ਅਸਰ ਤੇ ਪਾਣੀ
ਤੇ ਪਾਣੀ ਪੀਣਾ ਪਹਿਲੇ ਪਹਿਲੇ ਸਵੇਰੇ ਖਾਲੀ ਪੇਟ ਤੋਂ ਪਾਣੀ ਪੀਣਾ ਪਹਿਲੇਾਂ ਤੁਸੀਂ
ਗਰਮ ਹੀ
ਤਾਂ ਕਿ ਤੁਹਾਡਾ ਸਰੀਰ ਸਾਰਾ ਸੈੱਟ ਰਹੇ ਉਹਦਾ ਪਾਣੀ ਪੀਣਾ ਪਹਿਲਲੇ ਛੋਲਿਆਂ ਦਾ ਤੁਸੀਂ ਨੋਰਮਲ ਜਿੱਦਾਂ ਤੁਸੀਂ ਰ ਵੀ ਓਦਾਂ ਹੀ ਪੀਰਣਾ ਬਸ ਉੱਡ ਸਾਰੀ ਸਵੇਰੇ ਸਵੇਰੇ ਹ
ੋ ਠੀਕ ਹੈ
ਹਮ
ਤੇ ਛੋਲਿਆਂ ਦਾ ਪਾਣੀ ਤਾਂ ਪਹਿਲਾਂ ਰਾ
ਛੋਲਿਆਂ ਨੂੰਹਿ ਹਾਂਹੀ ਉਹੀ ਮੈਂ ਕਹਿ ਚਾਹੁੰਦਾ ਤੁਹਾਨੂੰ ਕੀ ਮਤਲਬ ਕਿ ਜਿੱਦਾਂਸੀ ਰਾਤੀ ਰੱਖਤਾ
ਹਾਂਜੀ
ਰਾਤੀ ਆਪਣਾ ਮੱਗੇ ਮਤਲਬ ਜਿੱਦਾਂ ਵੀ ਡੋਂਗੀਆਂ ਵਗੈਰਾ ਚ ਪਾ ਕੇ ਰੱਖਤਾ ਤਸਵੇਰੇ ਜਿਦੋਂ ਤੁਸੀਂ ਫਰੈਸ਼ ਹੋਏ ਉੱਠੇ
ਹਾਂਜੀ
ਪਹਿਲੇ ਪਾਣੀ ਪੀ ਲਉ
ਅੱਛਾ
ਬ ਉਹ ਪੇ ਪਾਣੀ ਪੀ ਲੋਓ ਬਸ ਕਿ ਉਸ ਤੋਂ ਬਾਅਦ ਫਿਰ ਛੋਲੇ ਥੋੜੇ ਜਿਹੇ ਖਾ ਲੋ
ਠੀਕ ਫ ਭਿਊਂਗੀ ਫੇਰ ਅੱਜ ਛੋਲੇ
ਹਾਂ ਖਾਇਆ ਕਰੋ ਨਾ ਘੋੜੇ ਖਾਂਦੇ ਘੜੇ ਖੁਰਾਕਾਂ ਜਿੜੀਆਂੁੰਦੀ ਨੇ ਘੜ ਖਾਂਦੇ ਨੇ
ਉਹ ਫਾਇਦਾ ਕਰਦੇ ਨੇ ਵੈਸੇ ਤਾਂ ਕਾਲਜ ਖੋਲੇ
ਇਹ ਖਾਣੇ ਚਾਹੀਦੇ ਛੋਲੇ ਦੇ ਖਾਣੇ ਚਾਹੀਦੇ ਬੰਦੇ ਨੂੰ
ਹਾਂਜੀ ਹਾਂਜੀ
ਹਾਂ ਹੈਂ
ਚਲੋ ਕੱਲ ਤੋਂ ਸਟਾਰਟ ਕਰੂਗੀ ਮੈਂ ਹ ਫ ਫਿਰ ੋਲੇ ਖਾ ਲਏ ਫਿਰ ਦੁਪਹਿਰੇ
ਸੋਨੇ ਖਾਣੇ ਫਰ ਦੁਹਿਰੇ ਨਾਲੋ ਬਣਾਦੇ ਹਾਂ ਹਾਂ ਹਾਂ ਦਾਲ ਚੌਲ ਖਾਓ ਉਹਦੇ ਚ ਪਾ ਲੋ ਪਿਆਜ
ਅੱਛਾ ਪਿਆਜ਼ ਜਿਆਦਾ ਪਾਣੀ ਹੈ
ਾਂ ਪਿਆਜ ਪਾ ਕੇ ਮਤਲਬ ਕਿ ਸਾਰਾ ਕੁੱਛ ੇ
ਅੱਛਾ ਫਿਰ ਸ਼ਾਮੀ
ਹ ਸ਼ ਸ਼ਾਮੀ ਆਪਣਾ ਜਿੱਦੋਂ ਤੁਸੀਂ ਫਰੂਟ ਪਪੀਤਾ ਲੈ ਲਿਆ ਦੋ ਜੇ ਪਪੀਤਾ ਖਾ ਲਓ
ਠੀਕ ਏ
ਪਪੀਤਾ ਖਾ ਲਿਆ ਮੋਸੰਮੀ ਚੂਸ ਲਈ
ਰ ਡਿਨਰ ਦੇ ਟਾਈਮ ਤੇ
ਹਾਂਜੀ
ਡਨਰ ਡਨਰ
ਡਿਨਰ ਚ ਤੁਸੀਂ ਲੈਣਾ ਫਰੂਟ ਫਰੂਟ ਕਹਿ ਸੈਲਡ ਵਗੈਰਾ ਸੈਲਡ ਕੱਟ ਲੈ ਆਪਣਾ ਸੈਲਡ ਖਾ ਲਿਆ ਐਗ ਖਾ ਲ ਐਗ ਖਾ ਲੈਂਦੇ ਹੋ ਤੁਸੀਂ ਐੱਗ
ਹਾਂ ਹਾਂ ਹੈ ਕ ਮੁਰਗਾ ਵੀ ਖਾ ਲੈਂਦੇ ਅਸੀਂ ਤਾਂ ਹਾਂਜੀ ਹਾਂਜੀ
ਅੰਡੇ ਪੰਜ ਅੰਡੇ ਲੈ ਲੋ ਉਹ ਆਲੋ ਯਲੋ ਬਾਹਰ ਕੱਢ ਦੋ ਉਬਾਲ ਕੇ ਉਹਨੂੰ
ਅੱਛਾ ਉਹ ਯਲੋ ਵਾਲਾ ਪੈਠ
ਵਾਈਟ ਵਾਈਟ ਹਾਂ ਯੈਲੋ ਕੁੱਤੇ ਖਾਣਗੇ ਤੇ ਵਾਈਟ ਅਸੀਂ ਖਾਵਾਂਗੇ ਵਾਈਟ ਅਸੀਂ ਖਾਣਾਗੇ
ਠੀਕ ਆ ਠੀਕ ਹੈ ਚਲੋ ਕਰੂੰ ਫੋਲ ਲੋ ਤੁਡੀ ਡਾਇਟ ਪਲਾਨ
ਹਮ ਇਹ ਤੇ ਹੈਗੀਏਨਾ ਪੈਣਾ ਨਾ
ਤੇ ਬਿਨਾਂ ਐਕਸਰਸਾਈਜ਼ ਦੇ ਜਿੱਦਾਂ ਮੈਂ ਡਾਇਟ ਪਲਾਨ ਕਰਾਂਗੀ ਤੇ ਉਹਦੇ ਨਾਲ ਵੇਟ ਲੋਸ ਹੋ ਜਾੇਗਾ
ਹੈਂ ਵੇਟ ਲੋਸ ਤੇ ਹੋਜਏਗਾ ਮਤਲਬ ਕਿ ਹਾਂਜੀ ਹਾਂਜੀ ਨ ਡਾਇਟ ਕਰੋਗੇ ਨਾ ਪਹਿਲੇ ਡਾਇਟਿੰਗ ਜ਼ਰੂਰੀ ਹੈ ਨਾ ਜ ਡਾਇਟਿੰ ਨਹੀਂ ਕਰੋਗੇ ਫਿਰ ਫਾਇਦਾ ਕੀ ਉਸ ਚੀਜ਼ ਦਾ
ਹਾਂਜੀ ਹਾਂਜੀ
ਪਹਿਲੇ ਡਾਇਟਿੰਗ
ਅੱਛਾ ਫਿਰ ਉਸ ਤੋਂ ਬਾਅਦ ਯੋਗਾ ਵਗੈਰਾ ਕਰ ਲਿਆ ਥੋੜਾ ਬਹੁਤ
ਹਾਂ ਯੋਗਾ ਕਰਦੇਓ ਘਰ ਤੁਸੀਂ
ਨਹੀਂ ਪਹਿਲੇ ਤਾਂ ਕਰਦੀ ਸੀ ਹੁਣ ਨੀ ਕਰਦੀ
ਚਲੋ ਕੋਈ ਗੱਲ ਨੀ ਉੇ ਹੋਰ ਦੱਸੋ ਹੋਰਣਾ ਅੱਛਾ
ਪਹਿਲੇ ਤਾਂ ਮੈਂ ਬਹੁਤ ਪਤਲੀ ਸੀ ਹੁਣ ਥੋੜਾ ਸਰੀਰ ਫੁੱਲ ਗਿਆ ਥਾਇਰੋਇਡ ਹੋ ਗਿਆ ਮੈਨੂੰ
ਹੋ ਫੇਿਰ ਤੇ ਗੋਲੀ ਆਉਂਦੀ ਇੱਕ ਉਹ ਚਲੋ ਐਵੇ ਨਾ ਉਹ ਨਾ ਮੈਂ ਕਿਹਾ ਕਹਿਣ ਲੱਗਾ ਗੋਲੀ ਕਰਿਆ ਇੱਕ ਨਾ ਉਹ ਬਣਾ ਆਇਆ ਕਰੋ ਘੋਲ ਪੀਓ ਹੈਂ ਹੈਲੋ ਹੈਲੋ ਹੈਲੋ